ਹੈਲੋ।
ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਭੂਈ।
ਸਤਿ ਸ਼੍ਰੀ ਅਕਾਲ ਠੀਕ ਹੈ।
ਹਾਂ, ਠੀਕ ਆ ਤੁਸੀਂ ਦੱਸੋ?
ਕਿ ਕਰਦੀ?
ਕੁਝ ਨੀ ਬੈਠੀ ਆ ਬਸ, ਹੋਰ।
ਹਾਂ, ਘੁੰਮਣਾ ਫਿਰਨਾ
ਹੂੰ।
ਘੁੰਮਣਾ ਫਿਰਨਾ ਚੱਲੀਏ?
ਕਿਵੇਂ ਭੂਜੀ?
ਘੁੰਮਣ ਫਿਰਨ ਚੱਲੀਏ।
ਚਲੋ ਗੋਆ ਚੱਲਦੇ ਭੂਜੀ? ਹੋਰ ਮੈਂ ਤੁਹਾਡੇ ਪਟਨਾ ਸਾਹਿਬ ਵਾਲੀਆਂ ਫੋਟੋਆਂ ਵੇਖੀਆਂ ਸੀ।
ਅੱਛਾ ਦੇਖ ਲਈਆਂ ਬੋਹ ਮਜਾ ਆਇਆ।
ਮੈਂ ਭੇਜਿਓ ਮੈਨੂੰ ਬਹੁਤ ਥੋੜੀਆਂ ਬਹੁਤ।
ਤੂੰ ਚੱਲਦੀ ਜ਼ਿਆਦਾ ਮਜ਼ਾ ਆਂਦਾ।
ਉਹ ਮੈਂ ਉਦੋਂ ਵਿਹਲੀ ਨਹੀਂ ਸੀ ਉਹ ਮੈਂ ਕੰਮ ਕਰ ਰਹੀ ਸੀ ਉਥੋਂ ਸੈਫਨ ਦਾ ਪੇਪਰ ਵੀ ਸੀ ਤਾਂ ਕਰਕੇ।
ਹਾਂ।
ਹੋਰ ਦੱਸੋ, ਹੋਰ ਕੀ ਕੁਛ ਕੀਤਾ ਉਥੇ? ਹਾਂ ਕੀ ਕੁਛ ਕੀਤਾ ਉੱਥੇ?
ਅੱਜ ਅਸੀਂ ਫੇਰ ਘੁੰਮਣ ਚੱਲੇ।
ਕਿੱਥੇ?
ਆ ਚੱਲਾਂਗੇ ਜਾਵਾਂਗੇ। ਚੱਲੇਗੀ?
ਨਾ ਭੂਜੀ ਹਲੇ ਤਾਂ ਮੈਂ ਵਿਹਲੀ ਨੀ ਹੈ ਘਰੇ ਇਕੱਲੀ ਆ ਨਾ ਅੱਜ ਮੈਂ।
ਅੱਛਾ ਚੱਲ ਵਧੀਆ ਆ। ਹਾਂ ਸਾਰੇ ਬਾਗੇ ਘੁੰਮਣ?
ਨਾ ਸੈਫਨ ਨੂੰ ਪੇਪਰ ਦਬਾਣ ਗਏ ਹੋਏ ਨੇ। ਹਾਂ ਤੁਸੀਂ ਆ ਜੋ ਤੁਸੀਂ ਕਿੱਥੇ ਜਾਣਾ?
ਨਹੀਂ ਗੇੜਾ ਕੱਟ ਕੇ ਆਵਾਂਗੇ।
ਫੇਰ ਇਧਰ ਆਜੋ ਤੁਸੀਂ ਇੱਥੇ ਆ ਕੇ ਗੇੜਾ ਕਰ ਲਈਓ ਨਾਲੇ ਆਈਸ ਕਰੀਮ ਲਿਆਈ ਆ।
ਚੱਲ ਠੀਕ ਐ ਹੋਰ ਕੀ ਖਾਣਾ।
ਹੋਰ ਭੂਜੀ ਪਸੰਦ ਤਾਂ ਮੈਨੂੰ ਸਾਰਾ ਕੁਛ ਐ। ਫੇਰ ਤੁਸੀਂ ਦੇਖ ਕੇ ਜੇ ਲਿਆਓ ਜੋ ਜੀ ਕਰਦਾ।
ਠੀਕ ਆ। ਅੱਛਾ ਕਿਹੜਾ ਫਲੇਵਰ ਲੈ ਕੇ ਆਣਾ।
ਤੁਸੀਂ ਲਿਆਈ ਓ। ਬਟਰ ਸਕੋਚ ਲਿਆਇਓ ਨਹੀਂ ਤਾਂ ਸਟ੍ਰਾਬੇਰੀ ਲਿਆਈ ਓ। ਹੋਰ ਕਰਨ ਕੀ ਕਰ ਰਿਹਾ?
ਖੇਡਣ ਲੱਗ ਰਿਹਾ।
ਉਹ ਖੇਡਣ ਨੂੰ ਜਵਾਕ ਐ।
ਹੋਰ ਕੀ ਮੇਰੇ ਵਾਸਤੇ ਤਾਂ ਜਵਾਕ ਈ ਐ।
ਚੱਲ ਕੋਈ ਨੀ ਹੋਰ ਥੋਡੇ ਆਂਢੀ ਗੁਆਂਂਢ ਦੇ ਕੀ ਕਰ ਰਹੇ ਨੇ?
ਸਾਰੇ ਬਿਜੀ ਨੇ ਜੀਰੀ ਲਾਉਣ ਲੱਗ ਰਹੇ ਨੇ।
ਥੋਡੀ ਲਾਗੀ ਜੀਰੀ।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
ਪੋਦ ਪੁਦ ਤਾਂ ਲਾਏ ਰੱਖੀ ਹੋਣੀ।
ਹਾਂ ਪੋਦ ਤਾਂ ਲਾ ਰੱਖੀ ਆ।
ਹੈਂ?
ਪੋਦ ਤਾਂ ਲਾ ਰੱਖੀ ਆ।
ਅੱਛਾ ਹੋਰ ਕੀ ਬਣਦਾ?
ਕੁਛ ਨੀ ਖਾ ਲਿਆ ਪੀ ਲਿਆ ਐਸ਼ ਕਰ ਲਈ।
ਫੇਰ ਅੱਜ ਦੁਪਹਿਰ ਦਾ ਕੀ ਪਲੈਨ ਐ ਕੀ ਬਣਾਓਗੇ ਰੋਟੀ ਰੂਟੀ ਚ
ਕੀ ਬਣਾਵਾਂ।
ਹੈ,
ਕੀ ਬਣਾਵਾਂ।
ਤੁਸੀਂ ਦੇਖੋ ਤਾਂ ਮੈਂ ਦੱਸਾ।
ਅ ਤਾਂ ਕੱਦੂ ਜ਼ਿਆਦਾ ਖਾਨੇ ਹੁੰਦੇ ਆ।
ਹੈਂ!
ਦੂਆ ਦੇ ਖਾਂਦੇ ਹੁੰਦੇ ਹ ਅਸੀਂ ਤਾਂ
ਅੱਛਾ। ਹੋਰ
ਹੋਰ?
ਅੱਛਾ ਐ ਗੱਲ, ਕੁੱਛ ਨਵਾਂ ਜਿਹਾ ਬਣਾਲੋ ਅੱਜ।
ਅੱਛਾ ਤੂੰ ਦੱਸਦੇ, ਕੀ ਬਣਾਣਾ ਨਮਾ ਜਾ।
ਖੜਜਾ ਮੈਂ, ਦੇਖਕੇ ਦੱਸ
ਸੋਚਕੇ ਦੱਸ?
ਅੱਛਾ, ਤੁਸੀਂ ਪਾਸਤਾ ਬਣਾਲੋ, ਤੁਸੀ ਪਾਸਤਾ ਵੈਸੇ ਵੀ ਸੈਫੁ ਕਹਿ ਰਹੀ ਸੀ ਵੀ ਭੂਜੀ, ਪਾਸਤਾ ਬਹੁਤ ਸਵਾਦ ਬਣਾਂਦੇ ਨੇ।
ਅੱਛਾ। ਚ ਆ ਜਾਓਗੇ, ਸੈਫੁ ਬਣਾਕੇ ਖਾਵਾਂਗੇ।
ਹੂੰ, ਹੋਰ ਸੁਣਾਓ? ਸੱਚ ਪੁਛ ਸਾਡੇ ਵਾਸਤੇ ਮੈਂ ਲਿਪਸਟਿਕਾਂ ਲਿਆਈ ਸੀ।
ਅੱਛਾ!
ਮੈਂ, ਭੁੱਲਗੀ ਕਿੱਥੇ ਰੱਖ ਤੇ, ਮੈਨੂੰ ਯਾਦ ਹੀ ਨੀ ਹੈਗੀਆਂ ਹੁਣ।
ਚਲੋ ਕੋਈ ਨਾ ਲੱਭ ਲੀ, ਜੇ ਟੋਪਸ ਲੈਕੇ ਆਏ ਸੀ, ਪਸੰਦ ਆਗੇ‌ ਸੀ।
ਹਾਂ।
ਟ੍ਰਰੇਨ'ਚ ਬਹੁਤ ਮਜ਼ਾ ਆਇਆ, ਸੀਗਾ।
ਭੁਜੀ ਮੈਂ ਤਾਂ ਖੁਦੀ ਟ੍ਰੇਨ'ਚ ਬੈਠੀ ਹੋਈ ਆਂ, ਮਤਲਬ ਇੰਡੀਆ‌ ਵਾਲੀ ਟ੍ਰੇਨ'ਚ ਕਦੇ ਬੈਠੀ ਓ ਨੀ ਮੈਂ, ਫੇਰ ਉਹੀ ਗੱਲ ਤੇ ਆ ਜਾੰਦੇ ਹੋ। ਮੈ ਹੁਣ ਕਿਵੇਂ ਆ ਜਾਂਦੀ, ਸੈਫੁ ਦਾ ਪੇਪਰ ਹੈ, ''ਮੈਂ, ਮੈਂ ਪੇਪਰ ਦੀ ਤਿਆਰੀ ਕਰਾਉਣੀ ਸੀ ਮੈਂ
ਹਾਂ, ਫਿਰ ਕਰਨਾ ਹੀ ਪੈਂਦਾ ਤਾਂ ਹਨਾ।
ਹਾਂ, ਇੱਕ ਵੱਡੀ ਭੈਣ ਦਾ ਹੱਕ ਬਣਦਾ, ਸਾਰਾ ਕੁਛ ਸਿਖਾਣ ਦਾ।
ਸਹੀ ਗੱਲ ਐ, ਮਿਹਨਤ ਕਰਵਾਉਣੀ ਜ਼ਰੂਰੀ ਗੱਲ ਹੈ ਹਨਾ।
ਹੂੰ, ਹੂੰ, ਤੁਸੀਂ ਆਪਦੇ ਭਾਈ ਨੂੰ ਤਾਂ ਕਰਾਈ ਨੀ।
ਹੂੰ, ਅਸੀਂ ਤਾਂ ਬਹੁ ਕਰਾਈ ਸੀ, ਬਾਈ ਨੇ ਕਰੀ ਨੀ।
ਕਿੱਥੇ ਕਰਾਈ ਸੀ ਤੁਸੀਂ ਆਪਦੇ ਭਾਈ ਨੂੰ, ਹੁਣ ਸਾਨੂੰ ਗਾਣਾ ਦੇਈ ਜਾਂਦੇ ਨੇ ਤੁਹਾਡੇ ਭਾਈ ਜੀ।
ਹਾਂ, ਕੀ ਕਹਿੰਦੇ ਨੇ ਵੀ ਭੈ ਪੜ੍ਹਾਲਿਆ, ਹਾਂ ਫੇਰ ਸਹੀ ਗੱਲ ਐ। ਇੱਧਰ ਮੈਂ ਵੀ ਕਹਿੰਨੀ ਆ ਕਰ, ਇੱਥੇ ਤੇ ਮੈਂ ਵੀ ਕਹਿੰਨੀ ਵੀ, ਜੇ ਤੂੰ ਪੜ੍ਹਿਆ ਹੁੰਦਾ ਪੜ੍ਹਲੀ, ਮੈਂ ਪੜ੍ਹੀ ਹੁੰਦੀ ਵਧੀਆ ਮੌਜ ਕਰਦੀ, ਹਨਾ ਘੱਟ ਪੜ੍ਹੀ ਹੋਈ ਆਂ।
ਹਨਾ
ਕੋਈ ਫਾਇਦਾ ਨਹੀਂ, ਭੂਜੀ ਜੋ ਸਮਾਂ ਲੰਘਗਿਆ, ਉਹ ਆਣਾ ਨੀ ਹੈਗਾ।
ਨਾ ਨਹੀਂ ਹੈ, ਸੋਚਕੇ ਤੇ ਪਤਾ ਵੀ ਹੁਣ ਸੋਨੂੰ ਕਹਿਨੇ ਆ ਵੀ ਇਹ ਸਾਡੇ ਵਾਲੀ ਗ਼ਲਤੀ ਨਾ ਕਰਵਾਓ।
ਅੱਛਾ। ਸੋਡੀ ਆਵਾਜ਼ ਬਹੁਤ ਜੋ਼ਰ ਆ ਰਹੀਆ, ਐਂ ਲੱਗ ਰਿਹਾ ਫੋਨ ਤੋਂ ਬਾਹਰ ਦੀ ਓਹ ਆ ਰਹੀ ਹੈ।
ਜਿਵੇਂ ਮਰਜ਼ੀ ਲਾ ਠੀਕ ਹੈ, ਫਿਰ ਹੋਰ ਕੀ ਸੁਣਣਾ
ਘਰ ਨੀ ਕੀ ਯਾਦ ਆਉਂਦਾ, ਹੁਣ ਕੀ ਕਰੂਗਾ, ਅੱਗੇ ਉਹ?
ਬੀਏ।
ਹੋਰ, ਫਿਰ ਕਿੱਥੇ ਲਈ ਓਹਨੇ ਐਡਮਿਸ਼ਨ?
ਐਡਮਿਸ਼ਨ ਖਾਲਸਾ ਕੌਲੇਜ'ਚ ਆ।
ਉੂਰੇ ਪਟਿਆਲੇ? ਅੱਛਾ।
ਹੋਰ ਕੋਈ ਉਹਦਾ ਯਾਰ ਦੋਸਤ ਵੀ ਹੈਗਾ ਨਾਲ ਉਹਦੇ, ਯਾ ਇਕੱਲਾ ਹੀ ਐ?
ਇਕੱਲਾ ਹੀ ਹੈ।
ਅੱਛਾ। ਇਹਨੇ ਆਪ ਹੀ ਸੋਚਿਆ, ਯਾ ਕਿਸੇ ਨੇ ਸਲਾਹ ਦਿੱਤੀ ਵੀ ਆਹ ਉਰੇ ਲੈਲੋ?
ਊਦਮ‌ ਨੇ‌।
ਅੱਛਾ ਨਾ ਮ ਇਹਨੇ ਆਪੇ ਲੈ ਲਈ ਸੀ ਜਾਂ ਕਿਸੇ ਨੇ ਸਲਾਹ ਦਿੱਤੀ ਸੀ ਵੀ ਆਓਰੇ ਲੈ ਲਈਓ।
ਕੀ ਪਤਾ ਭਇ ਹੈਦ ਮ ਤ
ਤੁਹਾਡਾ ਮੁੰਡੇ ਦਾ ਕੀ ਸੁਣ ਕੀ ਸੋਚਿਆ।
ਮੈਂ ਸੋਚਿਆ ਸੀ ਵੀ ਚੀਜ਼ ਲੈਣੀ ਕਿੱਥੇ ਲੈਣੀ ਕਹਿੰਦਾ ਖਾਲਸਾ ਚ ਲੈਣੀ ਮ ਚੱਲੈ। ਵੀਟਮੀ ਲ
ਅੱਛਾ ਫਿਰ ਉਹਨੇ ਘਰੋਂ ਬੈਠ ਕੇ ਪੜੂਗਾ ਫੇਿਰ ਕਿਤੇ ਤੁਸੀਂ ਜਾਓਂਗੇ ਹੁਨ ਪਟਿਆਲੇ ਪਟੂਲੇ।
ਨਾਥੀ ਪੜ ਖਾਰੀ।
ਅੱਛਾ।
ਪੱਸ ਪੜੀ ਆਵੇ ਕਰ ਲ ਵ
ਯਾ ਬੀ ਏ ਕਰਾ ਕੇ ਵਿਆਹ ਕਰਾ ਦੋਗੇ ਐਦਾ। ਮੈਂ ਲੱਭਾ ਕੁਛ ਦੱਸੋ ਕਹੇੋ ਜਿਹੀ ਕੁੜੀ ਚਾਹੀਦੀ ਹੈ ਮੇਰੇ ਕੋਲ ਨਾ ਹਰੇਕ। ਉਹਦੀਆਂ ਨੇ ਕੁੜੀਆਂ ਨੇ
ਲੱਭ ਲ ਤਿਆਰ ਆ ਸੀ ਲੈ ਨੂੰ
ਨਾਲ ਨਾਲ ਨੂੰ ਪੁੱਛ ਲਊਗਾ ਜਾਂ ਨਾ ਲੂਗਾ।
ਲਊਗਾ ਏ ਤਾਂ ਤਿਆਰ ਹੈ।
ਕਿਹੜੀ ਚਾਹੀਦੀ ਹੈ ਬੰਗਾਲੀ ਚਾਹੀਦੀ ਹੈ, ਐੱਮ ਪੀ ਦੀ ਚਾਹੀਦੀ ਹੈ, ਯੂ ਪੀ ਦੀ ਚਾਹੀਦੀ ਹੈ, ਬਿਹਾਰ ਦੀ ਚਾਹੀਦੀ ਹੈ।
ਉਹ ਨਹੀ ਚਾਹੀਦੀ ਪੰਜਾਬ ਦੀ ਚਾਹੀਦੀ ਆ।
ਹੈਮ।
ਪੰਜਾਬ ਦੀ ਚਾਹੀਦੀ ਹੈ।
ਨਾਪਸੀ ਨਹੀਂ ਨਾ ਪੁਛ ਨਾ ਪੰਜਾਬ ਵਾਲ ਦਹੇਜਾਂ ਦਾ ਦਹੇਜ ਮੰਗਦੇ ਨੇ ਕਈ ਮੁੰਡੇ ਤੋਂ।
ਨਾ ਮੰਗਦੇ ਨੀ ਹੈਗੇ ਦਹੇਜ ਨੀ ਮੰਗਦੇ।
ਨਾ ਤੁਸਨੂੰ ਤੁਸਨੂੰ ਨੀ ਦੇਣਾ ਤੁਸੀਂ ਦੇਣਾ ਪਏਗਾ ਨਾ ਤੁਹਾਨੂੰ।
ਹਾਂ ਹਾਂ ਦੇਣੀ ਪਗਾ ਤਾਂ।
ਅੱਜ ਪੁੱਠਾ ਹੋ ਚੁੱਕਿਆ ਹੈ।
ਲਗਦੀ ਹੈ ਸਗੋਂ ਠੀਕ ਹੈ ਕੇ ਨਾ। ਚਾਹੀਦਾ ਹਮ ਵਧੀਆ।
ਇੱਕ ਜਾਊਗਾ ਦੋ ਆਣੇ ਕੇ।
ਤਿੰਨ ਥਾਂ ਦਿੱਤਾ ਹੁਣ ਦੋ ਥਾਂ ਤੇ ਦੇਣਾ ਲੈਣਾ ਹਨ।
ਹਾਂ ਹੁਨ ਕੇ ਦਵਾਪਸ ਲਈਏ।
ਹਾਂ ਕਿਦੇਨਾ ਹ
ਚੰਗੀਆਂ ਨੇ ਅੱਜ ਕੱਲ੍ਹ ਦੀਆਂ ਕੁੜੀਆਂ।
ਸਣੀੀਆਂ ਨੇ ਬਈ
ਕਹਿੰਦੇ ਬਾਹਰ ਬੂਰ ਜਾਣ ਦੀ ਸਲਾਹ ਨਹੀਂੀ ਹੈਗੀ ਜੀ।
ਨਾ ਫਿਰ ਦੇਖਾਂਗੇ ਫ ਤਾਂ ਨਾ ਇੱਥੇ ਰਹੂਗਾ। ਬੀਏ ਕਰਕੇ ਦੇਖਾਂਗੇ ਬੀਏ ਕਰਕੇ ਦੇਖਾਂਗੇ।
ਹਮ ਜਿਹਦਾ ਵਧੀਆ ਸੁਭਾਅ ਸੁ ਵਧੀਆ ਰਹੇਗਾ। ਚਿੜਚਿੜ ਜੀ ਨਹੀਂ ਕਰੂਗਾ ਹਨਾ ਫੇਰ ਤਾਂ ਭੇਜ ਦਿਓ ਇਹ ਤਾਂ ਬਾਹ ਹੀ ਬਦਤਮੀਜ਼ ਹੋ ਰਿਹਾ ਤਾਂ।
ਬੀਏ ਕਰਕੇ ਦੇਖਾਂਗੇ।
ਹੈਂ ਪੂਸੀ। ਮੈਂ ਬਾਹਾ ਹੀ ਬਦਤਮੀਜ਼ ਜਹਾ ਹੋ ਰਿਹਾ ਤਾਂ। ਉਹ ਲੈ ਕੇ ਮੈਂ ਕਿਵੇਂ ਬੋਲਦਾ ਲੈ। ਦੇਖਿਆ ਤੁਸੀਂ ਕਿਵੇਂ ਉਧਰ ਮੈਨੂੰ ਕਿਵੇਂ ਬੋਲ ਰਿਹਾ ਸੀ।
ਹਈ।
ਸਹਨੂੰ ਸੁਧਾਰਨਾ ਚਾਹੀਦਾ ਉਹਦੇ ਮੁੰਡੇ ਨੂੰ ਜਮਾ ਹੀ ਬੇਸ਼ਰਮ ਹੋ ਰਿਹਾ ਤਾਂ ਜਮਾ ਹੀ ਬੇਸ਼ਰਮ।
ਉਹੀ ਉਹੀ ਕਰਦਾ ਤਾਂ ਹੋਰ ਤੂੰ ਕਹੀ। ਜੀ ਹੋ ਰਹੀਆਂ।
ਤੁਸੀੀ ਮੈਂ ਤਾਂਦੀ ਸ਼ਰਮ ਵੇਚ ਕੇ ਖਾ ਚੁੱਕੀ ਹਾਂ।
ਹਾਂ ਸਹੀ ਗੱਲ ਹੈ। ਚਲੋ ਵਧੀਆ ਰ ਠੀਕ ਠਾਕ ਆ
ਮੈਥ ਸੈਫ ਤਾਂ ਹੌਲੀ ਹੌਲੀ ਵੇਚੀ ਜਾ ਰਿਹੇ ਹ ਤਾਂ ਕਿ ਸਾਨੂੰ ਬਾਅਦ ਚ ਕੋਈ ਪੈਸਿਆਂ ਦੀ ਘਾਟ ਨਾ ਰਹਿ ਜੇ
ਹੋਰ ਕੀ ਕਰੀਏ ਬੱਚਿਆਂ ਦੇ ਗ਼ਰੀਬ ਜੇ ਅਸੀਂ
ਚੱਲ ਵਧੀਆ ਕਰਲੋ ਟੈਮ ਪਾਸ ਚਲੋ
ਹੂੰ
ਮਸਾਂ ਈ ਹੈ ਕਨਾ ਮੰਮੀ ਕੋਲੇ
ਹਾਂ ਉਦਨੋਂ ਬਾਅਦ ਤਾਂ ਮੈਂ ਆ ਗਈ
ਮਿਲੇ ਹੀ
ਮਤਲਬ ਪਿਛ ਵ ਜਦੋਂ ਮੈਂ ਸੀ ਉਦੋਂ ਨਾਨਕੇ ਨੂਣ ਕੇ ਵੀ ਜਾਏ ਸੀ ਮਾਸੀਆਂ ਮਾਸੀਆਂ ਕੋਲ ਦੋ ਤਿੰਨ ਤਨ ਹਫ਼ਤਾ ਹਫ਼ਤਾ ਸੀ ਹਨਾ
ਹਾਂ
ਸਾਡੇ ਸਾਡੇ ਕੋਲ ਵੀ ਜਾ ਜਾਣੀ ਰਹਿੰਦੀ ਆ ਮੈਂ ਤਾਂ ਹਨਾ ਸਾਨੂੰ ਵੀ ਤੁਸੀਂ ਵੀ ਨੂੰ ਮਿਲ ਜਾਣੇ ਸੈਖੋ ਬਚੇ ਆਾਰੀ ਚੰਡੀਗੜ੍ਹ ਚ ਕਿਸੇ ਨੂੰ ਨਹੀਂ ਮਿਲ ਸਕੇ ਨਾ ਗਈ ਇੱਕ ਵਾਰ ਗਈ ਸੀ ਆ ਮਹਾਰਾਜਾ ਹੁਣ ਕੀ ਕਹਿੰਦੇ ਨੇ ਭੋਗ ਤੇ ਉਹ ਤੋਂ ਇਲਾਵਾ ਕਿਤੇ ਨੇ ਗਏ
ਚਲੋ ਵਧੀਆ ਟਾਈਮ ਪਾਸ ਉਹ ਕਰੀ ਜਾਂਦੇ ਠੀਕ ਏ ਨਾ
ਹੈਂ
ਹੁਣ ਟਾਈਮ ਪਾਸ ਹੋਈ ਜਾਂਦਾ ਕਦੇ ਬ ਗਏ ਕਦੇ ਆ ਗਏ।
ਹੋ ਗਿਆ
ਹੋਰ ਕੋਈ ਨਮੀ ਤਾਜ਼ੀ ਬੂਜੀ।
ਹੈਂ ਭੂਜੀ ਉਹ ਜਿਹੜੇ ਉਹਨੇ ਜਿਹੜੇ ਮਾਸੀ ਏ ਮਾਸੀ। ਭਾਬੀ ਜਿਹੜੀ ਮਾਸੀ ਭਾਬੀ ਸਾਡੀ ਉਹਦੇ ਮੁੰਡਾ ਵੀ ਹੈਗਾ।
ਨਾ ਕੁੜੀ -ਕੁੜੀ ਏ।
ਅੱਛਾ।
ਹੂੰ।
ਹੋਰ ਹੋਰ ਸਾਡੇ ਉਹਦਾ ਰਾਜਵਿੰਦਰ ਦਾ ਵਿਆਹ ਹੋ ਗਿਆ
ਉਹਣ ਅਗਲੇ ਆ ਚ ਹੋਊਗਾ ਨ ਅਕਤੂਬਰ ਚ
ਅੱਛਾ ਮਤਲਬ ਮੰਗਣੀ ਮਤਲਬ ਕੁੜੀ ਕੁੜੀ ਦੇਖ ਰੱਖੀ ਏ
ਅਕਤੂਬਰ ਚ ਹੋਊਗਾ ਉਹਦਾ ਵਿਆਹ ਦੇਖੇਗੀ ਵਿਆਹ ਓਕੇ ਬਾਏ
ਚਲੋ ਠੀਕ ਐ ਬਾਏ ਬਾਏ